ਹਾਂਜੀ ਹੁਣ ਆਂਦੀ ਆਵਾਜ਼ ਹੈ ਨਾ ਮੈਨੂੰ ਆ
ਹੂੰ, ਹੂੰ, ਹੂੰ। ਹਾਂਜੀ-ਹਾਂਜੀ ਅਵਾਜ਼ ਆਂਦੀ ਪਈ ਤੁਆਡੀ।
ਹੈਲੋ।
ਹਾਂ-ਹਾਂ, ਆਵਾਜ਼ ਆਉਣ ਡੀ ਤੁਆਡੀ।
ਅੱਛਾ-ਅੱਛਾ ਠੀਕ ਐ ਮੈਂ ਕੇਆ ਫੇਰ ਈ ਨਾ
ਹੋ ਗਯਾ ਲੰਚ ਟਾਈਮ?
ਹਾਂਜੀ- ਹਾਂਜੀ ਲੰਚ ਟਾਈਮ ਕਰ ਲਿਆ, ਤੁਡੇ ਕਿਦਾਂ ਲਗ ਸੋਨ ਦੀ ਤਿਆਰੀ। ਬੱੱਚੀ ਲਾ ਕੇ ਬਹਿ ਗਿਆ ਕਹਿੰਦਾ ਕਿ ਮੈਂ ਪਾਣਾ ਵਾਂ। ਮੇਰੇ ਪਾਪਾ ਦਾ ਫੋਨ ਆਉਂਦਾ ਤੇ ਮੈ ਇਹਨਾ ਨੂੰ ਦੱਸਣ ਡਈ ਹਾਂ ਏਦਾਂ
ਅੱਛਾ-ਅੱਛਾ।
ਗਿਲੀਆ ਈ ਸੁਆਹ ਦੇ ਉਤੇ। ਹਾਂ ਬੋਲੋ ਫੇਰ ਮੈਨੂੰ ਐ ਮੈਨੂੰ ਪੁੱਛਿਆ ਮੈਨੂੰ ਪੁੱਛਿਆ, ਮੈਨੂੰ ਪੁੱਛਿਆ ਕਰ ਕੇ ਫੋਨ ਕੱਟ ਤਾ ਮੈਂ ਚਲ ਠੀਕ ਆ।
ਅੱਛਾ ਚੱਲ ਕੋਈ ਨੀ ਲੱਗਾ ਰਹਿਣ ਦੇ ਉਹਨੂੰ। ਹੂੰ। ਚੱਲ ਕੋਈ ਨੀ ਫੇਰ ਚੱਲਦਾ ਰਹਿੰਦਾ। ਹੋਰ
ਹਾਂ ਵਧੀਆ- ਵਧੀਆ! ਅਜ ਪੋਜ ਨਾ ਮੈਂ ਇਹਨੂੰ ਪੁੱਛਿਆ, ਰੋਟੀ ਖਾਣੀ ਕਿ ਖਾਣਾ, ਨਵਕੀਨ ਚੌਲ ਬਣਾਉਣ ਨੂੰ ਮੇਰਾ ਦਿਲ ਕਰਨ ਡਿਆ ਸੀ। ਮੈਂ ਕਿਹਾ ਜੇ ਤੂੰ ਖਾ ਲੇਗਾ ਤੇ ਫੇਰ ਬਣਾਣਾ ਆ, ਕਿ ਇਹ ਨਾ ਹੋਏ ਤੂੰ ਖਾਏ ਨਾ ਮੈਂ ਬਣਾਲਾ। ਕਹਿੰਦਾ ਬਣਾ ਲਾ, ਖਾ ਲਾਂਗਾ, ਦਹੀਂ ਹੈਗਾ, ਮੈਂ ਕਿਹਾ ਹਾਂ ਹੈਗਾ ਵਾ। ਬਣਾ ਕੇ ਦਿੱਤੇ ਸੀ ਅੱਜ, ਦੋ ਵਾਰੀ ਖਾ ਲੇ। ਫੇਰ ਪਹਿਲਾਂ ਖਾ ਲਿਆ, ਫੇਰ ਬਾਅਦ ਚ ਫੇਰ ਦਸਾਂ-ਪੰਦਰਾਂ ਮਿੰਟਾਂ ਬਾਅਦ ਫੇਰ ਭੁੱਖ ਲੱਗ ਜਾਂਦੀ ਐ ਏਨੂੰ।
ਆਹੋ ਏਦਾਂ ਈ ਆ ਨਿਆਣਿਆਂ ਨੂੰ, ਏਦਾਂ ਈ ਐ ਕੇ।
ਬੱਚਾ ਪੀਏ, ਕੋਈ ਵੀ ਬੰਦਾ ਨਾ ਪਾਣੀ ਘੱਟ ਪੀਏ ਭੁੱਖ ਜ਼ਿਆਦਾ ਲੱਗਦੀ ਏ।
ਭੁੱਖ ਜ਼ਿਆਦਾ ਲੱਗਦੀ, ਹਾਂ ਉਹ ਤੇ ਹੈਗੀ ਐ ਆ ਕੇ। ਹੋਰ ਆਂਢ-ਗੁਆਂਢ ਠੀਕ-ਠਾਕ?
ਹਾਂਜੀ-ਹਾਂਜੀ।
ਹੂੰ, ਚਲੋ ਵਧੀਆ ਚਾਹੀਦਾ। ਹੋਰ ਸੁਣਾਓ? ਕੋਈ ਘੁੰਮਣ ਫਿਰਨ ਦਾ ਕੋਈ ਬਣਿਆ ਨੀ ਕਿਤੇ?
ਹੂੰ ਘੁੰਮਣਾ ਫਿਰਨਾ ਏ। ਘਰੇ ਰਹਿਣਾ। ਜਾਣਾ ਕਿੱਥੇ ਆ, ਪਿੰਡ ਗਏ ਆ ਤੇ ਤਦ ਵੀ- ਪਿੰਡ ਗਏ ਆ ਤਦ ਵੀ, ਇੱਕ ਦਿਨ ਗਏ ਆ। ਘੁੰਮਣ ਫਿਰਨ ਤੇ ਬਾਕੀ ਮੌਸਮ ਵੀ ਏਦਾਂ ਦਾ ਗਰਮੀ ਮੇਰੇ ਬਹੁਤ ਜ਼ਿਆਦਾ ਭੈਣ ਦੀ ਯਾਰ, ਪੰਜ-ਛੇ ਦਿਨਾਂ ਤੋਂ ਬਹੁਤ ਜ਼ਿਆਦਾ ਹੋ ਗੇ।
ਹਾਂ, ਗਰਮੀ ਦੇ ਕਰਕੇ ਨਿਕਲਿਆ ਵੀ ਨੀ ਨਾ ਜਾਂਦਾ।
ਹੂੰ।
ਹੂੰ। ਚਲੋ ਵਧੀਆ ਚੰਗਾ ਹੋ ਗਿਆ। ਹੋਰ ਸਾਡੇ ਠੀਕ ਆ ਮਤਲਬ ਕੇ, ਗਰਮੀ ਘੱਟ ਆ। ਕੱਲ ਤੇ ਬਾਰਿਸ਼ ਹੁੰਦੀ ਰਹੀ ਮਾੜੀ ਮੋਟੀ, ਤੇ ਅੱਜ ਤੇ ਠੀਕ ਆ। ਧੁੱਪ ਹੈਗੀ ਬਸ ਮੌਸਮ ਠੀਕ ਆ ਹੁਣ ਤੇ।
ਅੱਛਾ।
ਹੁਣ ਤੇ ਕੰਬਲ-ਕੁੰਬਲ ਕੱਢੇ ਆਪਾਂ ਨੇ।
ਬਾਰਿਸ਼ ਹੋਣ ਦੀ ਜ਼ਿਆਦਾ ਤੁਹਾਡੇ?
ਨਹੀਂ-ਨਹੀਂ ਜਿਆਦਾ ਨੀ ਆ, ਕੱਲ ਰਹੀ ਸਾਰਾ ਦਿਨ ਹਲਕੇ ਫੁਲਕੀ ਜਿਹੀ ਬਾਰਿਸ਼, ਜ਼ਿਆਦਾ ਨੀ ਸੀ।
ਹਾਂ।
ਹਲਕੀ-ਹਲਕੀ ਜੀ ਹੁੰਦੀ ਰਹੀ, ਪਰ ਇਹ ਮੌਸਮ ਠੀਕ ਹੋ ਗਿਆ ਹੁਣ ਜੇ ਗਰਮੀ ਓ ਘੱਟ ਗਈ ਆ।
ਹੂੰ।
ਕੀ ਕਰਨਾ ਮੌਸਮ ਏਦਾਂ ਈ ਆ ਗਰਮੀ ਵੀ ਨੀ ਚਲੀ ਜਾਂਦੀ ਤੇ ਠੰਢ ਵੀ ਨੀ ਚਲੀ ਜਾਂਦੀ।
ਹਾਂ ਓ ਤਾਂ ਹੈ ਈ। ਗਰਮੀ ਚ ਤੇ ਫੇਰ ਏਦਾ ਈ ਆ ਤੁਹਾਡੇ-ਤੁਹਾਡੇ ਵਧੀਆ ਦਾ ਮੌਸਮ ਓਦਾਂ?
ਪੈਲਾਂ ਸਾਡੇ ਵੀ ਬੋਤ ਜਾਦਾ ਗਰਮੀ ਰਹੀ ਦੋ-ਤਿੰਨ ਮੀਨੇ ਹੁਣ ਓ ਜਾ ਕੇ ਮੌਸਮ ਠੀਕ ਹੋਇਆ।
ਸਾਡੇ ਤੇ ਪੈਲਾਂ ਸਗੋਂ ਸੀ ਸਾਡੇ ਹੁਣ ਚਾਰ-ਪੰਜ ਦਿਨਾਂ
ਹਾਂ ਤੁਹਾਡੇ ਜਾਦਾ ਹੁੰਦੀ ਪਈ ਨਾ ਅੱਗੇ-ਪਾਸੇ ਪਾਸੇ ਬਾਰਿਸ਼ ਕਈ ਜਗ੍ਹਾ ਤੇ ਬਾਰਿਸ਼ ਹੁੰਦੀ ਪਈ ਆ ਤੁਹਾਡੇ ਮਤਲਬ ਕੇ ਪੁਲ ਟੁੱਟਗੇ, ਕਿਤੇ ਕੁੱਝ ਹੋ ਗਿਆ
ਨਈ ਸਾਡੇ-ਸਾਡੇ ਹੀ ਨਾ।
ਤਾਂਡੇ ਇਧੱਰ।
ਆਹੋ ਉੱਧਰੋਂ ਗੁਰਦਾਸਪੁਰ ਏਰੀਏ ਚ ਈ ਆ ਓ ਸਾਡੇ ਇਧੱ‌ਰ ਨੀ ਗਾਲੜੀ ਗੱਲੜੀਆਂ ਏਰੀਆਂ
ਹਾਂ-ਹਾਂ ਹਾਂ ਵਧੀਆ ਗੇ ਕੀ ਕਰਨਾ ਵੇਲੇ ਟੈਮ ਨਾ ਪਾਸ ਹੁੰਦਾ ਨਾ ਕੁਝ ਹੋਰ
ਹਾਂਜੀ ਹਾਂ ਏ ਤਾਂ ਹੈ।
ਅ ਹੂੰ-ਹੂੰ ਕਿੰਨਾ ਕੀ ਖਾ ਲੇ ਤੇ ਕਿੰਨਾ ਕੀ ਬਣਾ ਲਈਏ ਤੇ
ਆਹੋ ਨਾ ਕੀ ਪਾਸੇ ਗਏ ਨਾ ਆਏ। ਮ ਇੱਕ ਮੈਨੂੰ ਆਖਦੀ ਪਈ ਮੂਵੀ ਵੇਖਣ ਵਾਸਤੇ ਮੈਂ ਨਾ ਮੈਂ ਤੇਰੀ ਮੂਵੀ ਵੇਖਦੀ ਮੈਨੂੰ ਤਾਂ ਉੱਦਾਂ ਨੀ ਮੂਵੀਆਂ ਚੰਗੀਆਂ ਲੱਗਦੀਆਂ।
ਅੱਛਾ ਕੋਣ
ਓਈ ਇੱਕ ਕਿੱਧਾਂ ਲੱਗੀ ਪਈ ਤੁਹਾਡੇ ਵਾਂਗੂ। ਕੈ ਕੈਰੀ ਓਨ ਜੱਟਾ ਥ੍ਰੀ ਲੱਗੀ ਪਏਗੀ ਹੂੰ ਹਾਂ ਮੈਂ ਕਿਆ ਵੇਖੀ ਕੇਂਦੀ ਹਾਂ ਮੈਂ ਵੇਖੀ ਪਰ ਬਕਵਾਸ ਜੀ ਮੂਵੀ ਮੈਨੂੰ ਵੀ ਇੱਥੇ ਇੱਕ ਮੁੰਡੇ ਨੇ ਕਿਆ ਹੀ ਇੱਥੇ ਲੰਗਰ ਚ ਕੱਲ੍ਹ ਸੇਵਾ ਕਰਨਗੇ ਨਾ ਆਪਾਂ ਓ ਏਦਾਂ ਗੱਲਾਂ ਕਰਨ ਡੇ ਉੱਥੇ ਤੇ ਓ ਆਖਣ ਡਏ ਸੀ ਭੈਣ ਜੀ ਤੁਸੀਂ ਨਾ ਜਾਇਓ ਵੇਖਣ ਵਾਸਤੇ ਕੈਂਦਾ।
ਕਿਉਂ ਹੈਨੀ ਚੰਗੀ ਬੁੜੀਆਂ ਵਾਰੀ ਵੇਖਣ
ਅਈ ਓਦਾ ਈ ਜਾਦਾ ਬਕਵਾਸ ਤੇ ਪੈਲਾ ਭਾਗ ਈ ਚੰਗਾ ਜੇੜਾ ਹੈਗਾ ਹੀ। ਹੁਣ ਤੇ ਐਵੇ ਈ ਆਂਦਾ। ਮੈਂ-ਮੈਂ ਤਾਂ ਉਦਾਂ ਨੀ ਵੇਖਦੀ ਮੇਰੀ ਤੇ ਟੀ ਵੀ ਚ ਓਦਾਂ ਦੋਵਾਂ ਮੀਨਿਆਂ ਬਾਦ ਓਹ ਫ ਫਿਲਮਾਂ ਆ ਜਾਂਦੀਆਂ। ਚਪਾਲ ਤੇ-ਤੇ।
ਸਾਡਾ ਮੁੰਡਾ ਤਾਂ ਕੈਂਦਾ ਮੈਂ ਤੇ ਮੂਵੀ ਤਾਂ ਵੇਖਣ ਜਾਂਨਾ ਵਾਂ ਉੱਥੇ ਪੋਪਕੋਰਨ ਖਾਣੇ ਪੀਦੇ ਵਾਵਾ ਖਾਂਦੇ ਜਾਂਦੇ‌‌।
ਓ ਸਵਾਦ ਲੱਗਦੇ ਮੈਂ ਕੇਰੀ ਮੂਵੀ ਵੇਖਣ ਜਾਂਦਾ ਹੁੰਦਾ। ਮੈਂ ਤੇ ਪੋਪ ਪੋਪਕੋਨ ਖਾਣ ਵਾਸ ਤੇ ਜਾਂਨਾ ਮੈਂਹਾ ਚੱਲ ਵਧੀਆ ਫੇਰ‌ ਤੇ ਪੋਪਕੋਨ ਇੱਥੇ ਘਰੇ ਨੀ ਖਾਦੇ ਜਾਂਦੇ ਮੈਂ ਕਿਆ
ਆ ਵੀ ਵਧੀਆ ਬੱਚਿਆਂ ਦਾ ਮੈਂ ਮੂਵੀ ਵੇਖਣ‌ ਨੀਂ ਜਾਂਦਾ ਮੈ ਪੋਪਕੋਰਨ ਖਾਣ ਜਾਂਨਾ।
ਤੇ ਨਾ ਮੈਂ ਪੋਪਕੋਰਨ ਖਾਣ ਜਾਣਾ ਮੈਨੂੰ ਕੀ ਪਤਾ ਲੱਗਦਾ ਮੂਵੀ ਚ ਕੀ ਬਣਿਆ ਕੀ ਨਈ।
ਠੀਕ ਐ ਵੈਸੇ ਵੀ ਬੋ ਥੋੜੀ ਨਾ ਜਾਦਾ ਈ ਓ ਫਿਲਮਾਂ ਦੇ ਵਿੱਚ ਸਿਸਟਮ ਨੀ ਸਈ ਹੈਗਾ ਕੀ ਲੇਡੀਜ਼ ਜਾਂ ਕੁੜੀਆਂ ਕੱਲੀਆਂ ਵੇਖ ਸਕਨ ਆਪਨੇ ਪੇਰੈਂਟਸ ਦੇ ਨਾਲ
ਹਾਂ-ਹਾਂ ਨਈਂ ਹੈਨੀ ਓ ਹੈਨੀ ਅੱਜ-ਕੱਲ। ਏ ਤੇ ਓਦਾਂ ਈ ਠੀਕ ਆ। ਹਾਂ ਵਦੀਆ ਵਾ ਵਾ ਨਿਆਨੇ ਵੇਖਦੇ ਰੈਂਦੇ ਰਮਾਨਾ ਘਰ ਬੈਠੇ ਜੇਠਾ ਲਾਲ ਚੱਲ।
ਹਾਂ ਓ ਤੇ ਵਦੀਆ ਈ ਐ।
ਓ ਵਦੀਆ ਰੈਂਦਾ, ਸਾਰਾ ਦਿਨ ਲਾ ਕੇ ਦੋ ਓਨੂੰ। ਹੋਰ
ਤਾਜੀਵ
ਹੂੰ-ਹੂੰ-ਹੂੰ ਠੀਕ ਚਾਈਦਾ। ਵਿਚ-ਵਿਚ ਨੈਟਵਰਕ ਦੀ ਨਾ ਏਦੀ ਜਾਦਾ ਪ੍ਰੋਬਲਮ ਚੱਲਣ ਡਈ ਐ ਨਾ ਓਦੇ ਕਰ ਕੇ ਨਾ ਕੌਲ ਕਰਨੀ ਵੀ ਔਖੀ ਹੋਈ ਪਈ ਆ।
ਹੂੰ, ਹਾਂ ਨਈਂ ਓ ਬਿਜੀ ਵੀ ਆਨ ਡੇਆ ਬਿਜੀ ਆਂਦਾ ਐਪ ਵੀ ਨਾ ਐਪ ਵਿੱਚ ਵੀ ਐਪ ਛਿਨਦਾ ਵਾ ਥੋੜਾ।
ਹਾਂ-ਹਾਂ।
ਵਦੀਆ ਓਦਾਂ ਤੇ, ਟਾਈਮ ਪਾਸ ਹੋ ਜਾਂਦਾ।
ਠੀਕ ਏ, ਟਾਈਮ ਪਾਸ
ਟਾਈਮ ਪਾਸ ਈ ਕਰਨਾ ਹੋਰ ਕੀ ਆ ਕੰਮ ਮਿਲਿਆ ਜੇੜਾ। ਕੰਪਲੀਟ ਤੇ ਕਰਨਾ ਈ ਆ, ਅੱਗੋਂ ਫੇਰ ਦੱਸਨ ਵਾਲੇ ਬਨਾਗੇ।
ਠੀਕ ਐ।
ਹੂੰ।
ਹਾਂ ਏ ਤੇ ਹੈ ਰਕਮੈਂਡ ਫੇਰ ਈ ਕਰੋਗੇ ਥੋੜਾ ਬੋਤਾ ਪਰ ਆਹ ਨਈ ਨਵਾਂ ਕੰਮ ਫੜ ਲੇਆ। ਰਿਟਰਨ ਸਈ ਸੀ ਓ ਮੈਨੂੰ ਫੇਰ ਜਿੰਨਾ ਮਰਜ਼ੀ ਦੇਂਦੇ ਆ ਘਰ ਆਲਾ ਕੰਮ ਸਿਸਟਮ ਜੇੜਾ ਨਾ ਜਾਦਾ ਦਿਮਾਗ ਖਾਂਦਾ ਵਾ।
ਹਾਂ-ਹਾਂ ਕਿੰਨੇ ਕੁ ਕੋਈ ਲੱਗਾ ਰਏਗਾ ਨਾ। ਜਾ ਕੇ ਹੋਰ ਕਾਂਲੂ ਸਕੂਲ ਵੀ ਹੋਨਾ ਨਾ।
ਹਾਂਜੀ।
ਐਗਜਾਮ ਚੱਲਦੇ ਪਏ ਨੇ ਓਦਾਂ ਈ।
ਨਈਂ ਅ ਹੋ ਗਏ ਐਗਜਾਮ ਹੋਗੇ ਨੀ ਪੈਲਾਂ ਸਟਾਟ ਹੋਏਗੀ।
ਅੱਛੇਆ।
ਹਾਂਜੀ।
ਹਾਂ ਚੱਲ ਵਦੀਆ ਸਕੂਲ ਲੱਗੇ ਹੋਨ ਤੇ ਬੱਚੇ ਵੀ ਬਿਜੀ ਰੈਂਦੇ ਆ ਘਰ ਵੀ ਇਥੇ ਕੇਵੜਾ ਟਾਈਮ ਪਾਸ ਹੁੰਦਾ।
ਹਾਂਜੀ, ਹਾਂ ਨਈ ਏ ਤੇ ਹੈ ਬੱਚੇ ਸਕੂਲ ਈ ਸਈ ਰੈਂਦੇ ਐ।
ਹਾਂ ਤੇ ਘਰ ਕਦੀ ਕੁਝ ਦੇਦੋ ਕਦੀ ਕੁਝ ਦੇਦੋ। ਹਾਂ ਕੋ, ਹਜੇ ਨੀ ਨਾ ਤੁਸੀਂ-ਤੁਸੀਂ ਨੀ ਨਾ ਚਾਂਦੇ ਸੀ ਤੇ ਗੁਰਦੁਆਰੇ ਆਪਨੇ ਓ
ਨਈਂ ਚ ਓਥੇ ਨੀ ਚਾਈਦਾ ਓਦਾਂ ਘੁੰਮਨੀ ਚਾਈਦਾ ਹੁੰਦਾ ਸੰਡੇ ਦੇ ਸੰਡੇ ਹੁਨ ਨਾ ਸ਼ੁਰੂ ਹੋ ਗੇਆ ਚਾਈਦਾ ਨੀ ਸਿਆਲ ਚ ਸਗੋਂ ਜਾਂਦੇ ਰਏ ਆ, ਗਰਮੀ ਗੁਰਮੀ ਕਰਕੇ ਤੇ ਨਾਲੇ ਏ ਲਾਭ ਈ ਨੀ ਛੇਤੀ ਮੰਨਦਾ
ਹਾਂ ਨਿਆਣੇ ਨੂੰ ਹੁੰਦਾ ਨਾ ਜਿਆਦਾ ਗਰਮੀ ਚ ਕਓ ਨਿਕਲੇ ਆਪਨੀ ਖੇਡ ਭਾਏ ਖੇਡੇ ਦੇ ਜਾਨ ਤੇ। ਆਪਨੀ ਖੇਡ ਵਦੀਆ ਲੱਗਦੀ ਐ ਏਨਾਂ ਨੂੰ। ਹੋਰ
ਹਾਂਜੀ-ਹਾਂਜੀ।
ਵਾਜ ਨੀ ਹੁੰਦੀ।
ਔਣ ਡੀ ਆ ਔਣਡੀ।
ਅੱਛਾ ਉਦਾਂ ਈ ਹੋ ਗਿਆ, ਸਾਈਲਟ ਹੋ।
ਹਾਂਜੀ।
ਹੋਰ ਕੀਆ ਸੂਟ ਸਾਟ ਕੇੜੇ ਬਣਾਉਣੇ ਕਿੰਨੇ ਇੱਥੇ ਕਿੰਨੇ ਕੇ ਈ ਬਣਾ ਕੇ ਰੱਖ ਲੇ ਗੇ ਗਰਮੀਆਂ ਦੇ ਵਿੱਚ ਵੀ।
ਕਿਉਂਕਿ ਮੈਂ ਤੇ ਯਾਰ ਦੱਸੋ ਏਨੂੰ ਕੁਛ ਵੀ ਨੀ ਬਣਾਇਆ ਹੈਗੇ ਗਰਮੀਆਂ ਵਾਲੇ ਕੋਈ ਨੀ ਐ ਤੁਹਾਡਾ ਸਲੜ ਦਿੱਤਾ ਹੀ ਬਸ ਉਈ ਕਰਾਇਆ ਹੋਰ ਕੋਈ ਨੀ ਬਣਾਇਆ ਹੈਗਾ।
ਹੂੰ।
ਹੋਰ ਮੈਨੂੰ ਵਧੀਆ ਹੈਗੇ ਵੀ ਵੇਖਿਆ ਕੀ ਵੀ ਬਿਨ ਵਜਾ ਬਣਾਈ ਜਾਓ।
ਹਾਂ ਓ ਤੇ ਹੈਈ ਏ ਫੇਰ ਉਨੀ ਤਾਂ ਸਵਾਈ ਚੱਲ ਜਾਂਦੀ ਉਦੇ ਕਰਨਾ ਕੀ ਕੈਂਨੇ।
ਹਾਂ ਨਈ ਤੈ
ਈ ਤੇ ਗਰਮੀ ਵਿੱਚ ਲਗਦਾ ਨੀ ਕੀ ਕਰਦਾ ਬੈ ਨੂੰ।
ਹੂੰ।
ਫੇਰ ਮਜਬੂਰੀ ਏ ਜਿਨਾਂ ਨੂੰ ਉਨਾ ਨੂੰ ਬੈਂਣਾ ਏ ਪੈਂਦਾ ਫੇਰ ਓ ਸਾਰਿਆਂ ਨੂੰ ਸਾਡੇ ਵਰਗਿਆਂ ਦਾ ਤੇ ਸਰ ਜਾਂਦਾ।
ਆ‌ ਜਿੰਨਾ ਦਾ ਚਰਦਾ ਕੰਮ ਈ ਏਹੋ ਚੱਲਣਾ ਇਦੇ ਸਿਰੋਂ ਰੋਟੀ ਖਾਂਦੀਆਂ ਜੇੜੀਆਂ ਬੀਬੀਆਂ।
ਹਾਂ ਹੁਣ ਏਨੀ ਕਿਲੀ ਨੀ ਓ ਵਧੀ ਉਦੀ ਉਨੇ ਨਿੱਕੀ ਨੇ ਵੀ ਉੱਥੇ ਪਾਈ ਐ ਦੁਕਾਨ।
ਅੱਛਾ ਹਾਂ। ਹਾਂ-ਹਾਂ, ਉਦਾ ਕੰਮ ਵਧੀਆ ਉੱਥੇ ਚੱਲਦਾ ਬਾਹਰ।
ਏ ਥਾ ਕੀ ਨੀ ਕੀਦਾ ਏਥੋਂ ਆਲੀ ਦਾ।
ਹਾਂ ਤੁਹਾਡੇ ਈ ਤੇ।
ਹਾਂ ਉਦਾ ਠੀਕ ਐ।
ਹਨਾ ਉਦਾ ਕੰਮ ਵਧੀਆ ਵੇ। ਹੋਰ ਕਿਸੇ ਬੁਟੀਕ ਨਾਲ ਹੋਣਾ ਨਾ ਉਦਾ ਕੰਮ।
ਹਾਂਜੀ, ਓ ਦੋਵੇਂ ਕਰ ਲੈਂਦੀ ਆ ਓ ਵੀ ਉਨੇ ਵੀ ਖੋਲੀ ਆ ਪਰ ਏਦਾ ਵਧੀਆ ਵਾ ਕੰਮ ਚੱਲਦੈ।
ਅੱਛਾ ਪਿੰਡ ਵਾਲੀ ਦਾ ਵਧੀਆ।
ਹਾਂ।
ਅੱਛਾ-ਅੱਛਾ।
ਆਪ ਸਗੋਂ ਘੱਟ ਕਰਦੀ ਆ ਏਦਾ ਕੰਮ ਵਧੀਆ ਵਾ ਘਰੇ ਖਵਾਈ ਜਾਂਦੀ ਵੱਧ।
ਹਾਂ-ਹਾਂ-ਹਾਂ ਅਹਾ ਹੋਣ ਜਾਣ ਦਾ ਟਾਈਮ ਘੱਟ ਜਾਂਦਾ ਨਾ ਫੇਰ ਵਾਵਾ ਨਾਲੇ ਘਰ ਦੇ ਕੰਮ ਵੀ ਹੋ ਜਾਂਦੇ ਆ।
ਆਹੀ ਤਾਂ।
ਹੋਰ ਵਧੀਆ ਸਭ ਠੀਕ ਠਾਕ।
ਹਾਂਜੀ ਹਾਂ।
ਹਾਂਜੀ ਚਲੋ ਠੀਕ ਐ ਫੇਰ, ਮਿਲਦੇ ਬਾ ਚ ਓਕੇ।
ਹੋਇਆ ਨੀ ਫੇਰ ਤੀ ਮਿੰਨਤ ਹੋਰ ਨਾ ਕੱਟੀ ਜਾਣ ਦਾ।
ਹਾਂ, ਕੋਈ ਨੀ ਏਦਾਂ ਵੀ ਕੱਟ ਸਕਦੇ ਨਾ ਕੱਟੀ ਜਾਵੇ ਤੇ ਆਪ ਵੀ ਕੱਟ ਸਕਦੇ ਉਹਦਾ ਕੋਈ ਨੀ।
ਅੱਛਾ, ਠੀਕ ਹੈ, ਫੈਰ ਕੱਟ ਦਾ।
ਹਾਂ, ਠੀਕ ਹੈ।